ਹੈਲੋ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ
ਕੀ ਹਾਲ ਚ ਚਾਲ ਜੀ
ਵਧੀਆ। ਤੁਸੀ ਦੱਸੋ?
ਮੈਂ ਠੀਕ ਹ ਜੀ
ਹੋਰ ਘਰ ਠੀਕ ਨੇ ਸਾਰੇ?
ਸਭ ਠੀਕ ਹੈ ਤੁਸੀਂ ਦੱਸੋ ਸਬ ਠੀਕ ਹੈ।
ਹਾਂਜੀ -ਹਾਂਜੀ ਸਭ ਵਧੀਆ। ਹ ਛੁੱਟੀਆਂ ਬੱਚਿਆਂ ਨੂੰ
ਬੱਚੇ ਦੀ ਛੁੱਟੀਆਂ ਹੋ ਗਈਆਂ ਹੋਈਆਂ ਬਸ ਅੱਜ ਕੱਲ ਬੱਚੇ ਘ ਹੀ ਨੇ ਸਭ ਹਾਂ
ਹਾਂਜੀ। ਲੈ ਕੇ ਜਾਇਆ ਕਰੋ, ਫਿਰ ਬੱਚਿਆਂ ਨੂੰ ਹੁਣ ਮੋਰਨਿੰਗ ਵਾਕ ਵਗੈਰਾ ਤੇ
ਹਾਂਜੀ -ਹਾਂਜੀ ਬਸ ਮੈਂ ਕੱਲ ਮੈਂ ਸ਼ੁਰੂ ਸੋਚ ਹੀ ਰਹੀ ਸੀ ਕਿ ਮਤਲਬ ਕੱਲ ਤੋਂ ਸ਼ੁਰੂ ਕਰਾਂ ਲੈ ਕੇ ਜਾਣਾ ਨਾ
ਹਾਂਜੀ।
ਸਵੇਰੇ ਉੱਠ ਪਤਾ ਕਿ ਸਵੇਰੇ ਰੋਟੀ ਨ ਨੀ ਬਣ ਪਾ ਰਿਹਾ ਪਲੇੇ ਰੁਟੀ ਨ ਹੁੰਦਾ ਸੀ ਕਿ ਬੱਚੇ ਉੱਠ ਰਹੇ ਨੇ ਤੇ ਆਪਣਾ ਵੋਕ ਤੇ ਨਿਕਲ ਜਾਂਦੇ ਸੀ। ਬੱਚੇ ਸਕੂਲ ਚਲੇ ਜਾਂਦੇ ਸੀ ਅਸੀਂ ਵੋਕੇ ਕਰੇ ਜਾਂਦੇ ਸੀ। ਜੀ ਤੇ ਹੁਣ ਹੈ ਕਿ ਬੱਚੇ ਲੇਟ ਹੋ ਨੇ ਉਹ ਟਾਈਮ ਟੇਬਲ ਹੀ ਸਭ ਖ਼ਰਾਬ ਹੋ ਗਿਆ ਮੈਂ ਇਹ ਸੋਚਦੀਹੀ ਕਿ ਕੱਲ ਤੋਂ ਫਿਰ ਮੋਰਨਿੰਗ ਵਾਕ ਸਟਾਰਟ ਕਰਾਂ ਤੇ ਬੜੀ ਜ਼ਰੂਰੀ ਆ ਨਾ ਮੋਰਨਿੰਗ ਵੋਕ ਵੈਸੇ ਵੀ ਸਵੇਰ ਲਈ ਨਾ ਸਾਡੇ ਲਈ।
ਇਏਦਾਂ ਹੁੰਦੇ ਵੀ ਚਲੋ ਫਰੈਸ਼ ਹੁੰਦੀ ਐ ਹਵਾ ਵੀ ਇਨਵਾਇਰਮੈਂਟ ਵੀ ਪੂਰਾ ਐ ਵਧੀਆ ਹੁੰਦਾ ਹਨਾ ਕੋਈ ਨੁਇਜ਼ ਵਗੈਰਾ ਨਹੀਂ ਹੁੰਦੀ। ਬਿਲਕੁਲ ਸ਼ਾਂਤੀ ਹੁੰਦੀ ਹੈ।
ਹਾਂ ਮਤ ਸ਼੍ਰੀਲੀ ਸਤ ਅੱਛੀ ਹੈ ਪਤਾ ਕੀ ਅਸੀਂ ਲੋਕੀ ਖਾ ਪੀ ਲੈਂਦੇ ਹਾਂ ਤੇ ਖਾਧਾ ਪੀਤਾ ਸੋ ਜਾਂਦੇ ਆ। ਸੈਰ ਕਰਦੇ ਨੀ ਆ ਬਿਲਕੁਲ ਵੀ ਹਾਂ ਤੇ ਸੈਰ ਬੜੀ ਜ਼ਰੂਰੀ ਹੈ ਹਨ ਨਾ।
ਇਏਦਾਂ ਹੁੰਦਾ ਵੀ ਚਲੋ ਬੋਡੀ ਫਿਟ ਰਹਿੰਦੀ ਹੈ ਨਾ ਸੈਰ ਕਰਨ ਦੇ ਨਾਲ। ਰ ਜਿਵੇਂ ਲੇਜ਼ਨੈਸ ਦੀ ਉਹ ਵੀ ਨੀ ਆਉਂਦੀ ਹੈਗੀ ਫਰ ਲੇਜ਼ਨੈਸ ਵੀ
ਹਾਂ ਵੀ ਨਾ ਉਹੀ ਹੋ ਰਿਹਾ ਸਰੀਰ ਨਾਲ ਨਾ ਪਹਿਲੇ ਪਤਾ ਸੀ ਕਿ ਅਸੀਂ ਚਲੇ ਜਾਂਦੇ ਹਾਂ ਜਿਵੇਂ ਬੱਚਿਆਂ ਨੂੰ ਭੇਜਿਆ ਤੇ ਉਸ ਤੋਂ ਬਾਅਦ ਅਸੀਂ ਸੈਰ ਤੇ ਨਿਕਲ ਗਏ। ਕਿ ਬੋਡੀ ਸਾਰਾ ਦਿਨ ਨਾ ਮਤਲਬ ਕੰਮ ਕਰਦੀ ਰਹਿੰਦੀ ਸੀ। ਥੱਕਦੀ ਨਹੀਂ ਸੀ ਹੁਣ ਥੋੜ੍ਹਾ ਜਿਹਾ ਕੰਮ ਕਰੋ ਤੇ ਥਕਾਵਟ ਹੋਣੀ ਸ਼ੁਰੂ ਹੋ ਜਾਂਦੀ ਹੈ। ਤੇ ਐਸਾ ਲੱਗਦਾ ਪਤਾ ਨੀ ਕਿੰਨਾ ਕੁ ਕੰਮ ਕਰ ਲਿਆ। ਕੰਮ ਕੁਛ ਵੀ ਨੀ ਕੀਤਾ ਹੁੰਦਾ ਕੰਮ ਐਸਾ ਲੱਗਦਾ ਪਤਾਂ ਨੀ ਕਿੰਨਾ ਕੁ ਕਰ ਲਿਆ ਇੰਨੀ ਬੋਡੀ ਥੱਕਾ ਥੱਕੀ ਥੱਕੀ ਲੱਗਦੀ ਹੈ। ਤੇ ਉਹੀ ਮੈਂ ਸੋਚ ਰਹੀ ਹਾਂ ਇਹੀ ਸੋਚ ਰਹੀ ਪਹਿਲੇ ਅਸੀਂ ਜਾਂਦੇ ਰਹੇ ਹਾਂ ਤੇ ਬੋਡੀ ਇੰਨਾ ਕੰਮ ਕਰਦੀ ਸੀ ਸਾਰਾ ਦਿਨ ਕੰਮ ਲੱਗੇ ਰਹਿੰਦੇ ਸੀ ਤੇ ਬੋਡੀ ਨੂੰ ਕੁਛ ਹੁੰਦਾ ਨੀ ਸੀ ਹੁਣ ਇਹ ਕੰਮ ਛੱਡ ਤੇ ਜਾਣਾ ਛੱਡਤਾਂ ਤੇ ਉਹ ਬੋਡੀ ਤੇ ਜਿਵੇਂ ਖਤਮ ਜਿਵੇਂ ਹੋ ਜਾਂਦੀ ਨਾ ਉਹ ਹੋਇਆ ਵਾ
ਹੋਰ ਕਿਆ ਏਦਾਂ ਹੁਣ ਏਸੀ ਦੇ ਵਿੱਚ ਵੀ ਰਹਿੰਦੇ ਆ ਤਾਂ ਏਸੀ ਵੀ ਬਹੁਤ ਜ਼ਿਆਦਾ ਸੁਸਤੀ ਪਾਉਦਾ ਲਈ
ਸਹੀ ਗੱਲ ਹੈ ਹਾਂ ਪਤਾ ਕੀ ਸਵੇਰ ਦੀ ਫਰੈਸ਼ ਹਵਾ ਜਿਹੜੀ ਹੁੰਦੀ ਹੈ ਨਾ ਇੱਕ ਤੇ ਬੋਡੀ ਨੂੰ ਖੁੱਲ ਮਤਲਬ ਖੋਲ ਦਿੰਦੀ ਹੈ ਸਾਡੇ ਸਰੀਰ ਨੂੰ ਤੇ ਇੱਕ ਸਾਡੇ ਐਕਟਿਵਨੈਸ ਰਹਿੰਦਾ ਸਰੀਰ ਦੇ ਅੰਦਰ ਦੂਜਾ ਬਿਮਾਰੀ ਨੀ ਲੱਗਣ ਦਿੰਦੀ
ਹੋਰ ਕੀ
ਹਾਂ ਅੱਜ ਕੱਲ ਜਿਵੇਂ ਸ਼ੂਗਰ ਵੀ ਕਿੰਨੇ ਲੋਕਾਂ ਨੂੰ ਹੋ ਰਹੀ ਹੈ ਸ਼ੂਗਰ ਦਾ ਇਹ ਇਲਾਜ ਹੁੰਦਾ ਸਭ ਤੋਂ ਪਹਿਲਾਂ ਡਾਕਟਰ ਇਹੀ ਕਹਿੰਦਾ ਕਿ ਤੁਸੀਂ ਸਵੇਰ ਦੇ ਸੈਰ ਕਰੋ ਨੰਗੇ ਪੈਰੀ ਕਰਿਆ ਕਰੋ ਘਾਹ ਦੇ ਉੱਪਰ ਤੁਰਿਆ ਕਰੋ ਕਿਉੰਕਿ ਗਿੱਲੀ ਹੋ ਜਾਂਦੀ ਨਾ ਸਵੇਰੇ ਸਵੇਰੇ ਉਹਦੇ ਉੱਤੇ ਚੱਲਿਆ ਕਰੋ ਤੁਸੀਂ ਤੇ ਉਹ ਸ਼ੂਗਰ ਥੋੜ੍ਹੀ ਕੰਟਰੋਲ ਰਹਿੰਦੀ ਹੈ ਤੁਹਾਡੀ
ਹਾਂਜੀ ਇਹ ਤਾਂ ਹੈ ਉਹ ਇਦਾ ਵੀ ਸਵੇਰੇ ਸਵੇਰੇ ਸਵੇਰੇ ਬੱਚੇ ਵੀ ਜਿਵੇਂ ਸਾਈਕਲਿੰਗ ਵਗੈਰਾ ਹਨਾ ਕੁੱਛ ਕਰਨ ਤਾਂ ਉਹਨਾਂ ਨਾਲ ਇੱਦਾਂ ਵੀ ਜਿਵੇਂ ਹੁਣ ਗੋਡੇ ਵਗੈਰਾ ਜਿਹੜੇ ਦੁਖਦੇ ਰਹਿੰਦੇ ਨੇ ਉਹ ਵੀ ਸਹੀ ਹੁੰਦੇ ਆ ਬੋਡੀ ਵੀ ਚਲਦੀ ਰਹਿੰਦੀ ਵਧੀਆ
ਹਾਂਜੀ ਹਾਂਜੀ ਹਾਂਜੀ ਅੱਜ ਕੱਲ੍ਹ ਪਾਰਕ ਦੇ ਵਿੱਚ ਵੈਸੇ ਵੀ ਸਾਰਾ ਕੁੱਝ ਹੀ ਸੁਵਿਧਾ ਸ਼ਬਦ ਹੈਗੀਆਂ ਵੈ
ਹਾਂਜੀ ਹੋਰ ਐਕਸਰਸਜਿੰਗ ਜਿਦਾਂ ਮਰਜੀ ਕੋਈ ਵੀ ਮਸ਼ੀਨ ਯੂਜ
ਹਾ ਹਾ ਪਹਿਲੇ ਜਿਆਦਾ ਲੋਕ ਕਿ ਰਨਿੰਗ ਜਿਆਦਾ ਕਰਦੇ ਸੀ ਮਸ਼ੀਨਾਂ ਲੱਗਣ ਨਾਲ ਉਹਨਾਂ ਨੂੰ ਨਾ ਮਸ਼ੀਨਾਂ ਦੇ ਉੱਪਰ ਜ਼ਿਆਦਾ ਕਰਦੇ ਨੇ
ਔਰ ਇਦਾਂ ਹੀ ਹੁਣ ਜਿਵੇਂ ਲੋਕ ਜਿਮ ਵੀ ਜਾਂਦੇ ਨੇ ਹਨਾ ਵੀ ਉੱਥੇ ਤਾਂ ਜਿਮ ਚ ਵੀ ਏਸੀ ਲੱਗੇ ਹੁੰਦੇ ਨੇ ਕੋਈ ਬਾਡੀ ਪਸੀਨਾ ਨਹੀਂ ਆਉਂਦਾ ਕੋਈ ਨਹੀਂ ਆਉਂਦਾ ਹਨਾ ਇਹ ਪਸੀਨਾ ਆਉਣਾ ਵੀ ਬਹੁਤ ਜਰੂਰੀ ਆ ਬੋਡੀ ਨੂੰ ਉਹਦੇ ਨਾਲ ਵੀ ਬੋਡੀ ਖੁਲਦੀ ਹੈ ਹਾਜੀ
ਉਹਨੇ ਸਾਡੀ ਬੋਡੀ ਚੱਲਦੀ ਹੈ ਔਰ ਨਾਲ ਜਿਵੇਂ ਮੋਟਾਪਾ ਵੀ ਕੱਟਦਾ ਸਰੀਰ ਦਾ ਨਾ ਉਹਦੇ ਨਾਲ
ਹੋਰ ਕੀ
ਹਾਂਜੀ
ਬਾਕੀ ਮੋਟਾਪਾ ਤਾਂ ਹੁਣ ਫਾਸਟ ਫੂਡ ਬੱਚੇ ਵਗੈਰਾ ਵੀ ਸਾਰੇ ਯੂਜ ਕਰਦੇ ਨੇ ਖਾਂਦੇ ਨੇ ਤਾਂ ਮੋਟਾਪਾ ਜਿਆਦਾ
ਫੈਟ ਚੜ੍ਹਦਾ ਜਿਹੜਾ ਸਰੀਰ ਨੂੰ ਨਾ ਡਾਕਟਰ ਮਨਾ ਕਰਦੇ ਨੇ ਚੀਜ਼ਾਂ ਨੂੰ ਪਰ ਇੱਕ ਮੂੰਹ ਦਾ ਜਿਵੇਂ ਕਹਿ ਲਓ ਨਾ ਸਵਾਦ ਬਣਿਆ ਹੋਇਆ ਵਾ ਤੋ ਵਧੋ ਵਧੀ ਖਾਦਾ ਜਾਂਦਾ ਕਈ ਵਾਰੀ ਬਨਾ ਜ ਕਰਦਾ, ਚਲੋ ਬਾਰ ਦਾ ਕੁੱਛ ਖਾ ਲੈਂਦੇ। ਕਈ ਵਾਰੀ ਮਨ ਨਈ ਕਰਦਾ ਘਰ ਦਾ ਕੁਛ ਬਣਾਣ ਤੇ। ਤੇ ਬੰਦਾ ਬਾਰੋਂ ਲੈ ਆਂਦਾ ਵਾ। ਹਾਂ, ਪਰ ਐਤਕੀ ਬੋਡੀ ਨੂੰ ਖਰਾਬ ਤੇ ਕਰ ਹੀ ਰਿਹਾ ਨਾ। ਸਾਡੇ ਸਰੀਰ ਨੂੰ ਖਰਾਬ ਕਰ ਹੀ ਰੇਹਾ ਵਾ। ਥੋੜਾ, ਥੋੜਾ ਕਰਕੇ ਹੀ ਏ ਸਰੀਰ ਨੂੰ ਸਾਡੇ ਨੁੰ
ਹਾਂਜੀ, ਜਿਵੇਂ ਹੁਣ ਪੰਛੀਆਂ ਵਗੈਰਾ ਦੀ ਵਾਜ਼ਾਂ ਆਪਾਂ ਸੁਣਦੇ ਹਾਂ ਸਵੇਰੇ-ਸਵੇਰੇ ਕਿੰਨਾ ਵਧੀਆ ਲੱਗਦਾ ਏ। ਬਾਰ ਇਨਵਾਇਰਮੈਂਟ ਵੀ ਆ ਫਰੈਸ਼ ਹੁੰਦਾ ਏ, ਹੇਨਾ ਵੀ ਐਨ ਪੂਰਾ ਕੋਈ ਡਿਸਟਰਬੈਂਸ ਨਹੀਂ ਹੁੰਦੀ ਹੈਗੀ ਸਾਰੇ ਅਪ ਅਪਣਾ, ਅਪਣਾ ਅੱਧੇ ਤੋਂ ਵਦ ਤਾ ਲੋਗ ਮੀਂਸ ਸੋਏ ਰਹੇ ਹੁੰਦੇ ਨੇ ਘਾਟ ਹੀ ਜਾਗ ਰਹੇ ਹੁੰਦੇ ਆ ਸਵੇਰ ਟਾਈਮ ਤਾਂ।
ਪਾਰਕ ਵਿੱਚ ਜਾ ਕੇ ਦੇਖੋ ਨਾ ਅੱਜ-ਕੱਲ ਬਜ਼ੁਰਗ ਹੀ ਬਜ਼ੁਰਗ ਦਿਖਦੇ ਨੇ, ਸਾਡੇ ਵਰਗੇ ਨੌਜਵਾਨ ਤੇ ਦਿਖਦੇ ਹੀ ਨਹੀਂ ਹੈ ਕਿ ਨੌਜਵਾਨ ਉੱਥੇ ਕੋਈ ਕਰਦੇ ਹੋਣ ਸਭ ਬੁੱਢੇ ਲੋਕ ਹੀ ਕਰਦੇ ਹੋਣਗੇ ਉੱਥੇ ਹਾਂ ਕੋਈ ਯੋਗਾ ਕਰ ਰਿਹਾ ਹੁੰਦਾ ਏ ਕੋਈ ਸਾਈਕਲਿੰਗ ਕਰ ਰਿਹਾ ਕੋਈ ਰਨਿੰਗ ਕਰ ਰਿਹਾ ਦੌੜ ਰਿਹਾ ਸਭ ਉਹੀ ਕਰ ਰਹੇ ਨੇ ਹਾਂ ਸਾਡੇ ਵਰਗੇ ਜਨ ਜਿਹੜੇ ਜਨਰੇਸ਼ਨ ਅੱਜ ਨਜ਼ਰ ਨਹੀਂ ਆਉਂਦੀ ਬਿਲਕੁਲ ਵੀ ਵੱਡੇ- ਵੱਡੇ ਲੋਕ ਜੀ ਸਭ ਉੱਥੇ ਲੱਗੇ ਹੁੰਦੇ ਨੇ
ਹੋਰ ਕਿਆ ਉਈ ਵੀ ਸਵੇਰ ਦੀ ਨੀਂਦ ਅ ਸੈਰ ਕਰਨੀ ਜਾਂ ਫਿਰ ਜਿਦਾਂ ਨਹੀਂ ਅਗਰ ਚਲੋ ਟਾਈਮ ਹੈਗਾ ਸੈਰ ਦੇ ਲਈ ਪੰਦਰਾਂ ਮਿੰਟ ਐਕਸਰਸਾਈਜ਼ ਵਗੈਰਾ ਕਰ ਸਕਦੇ ਆ ਘਰ ਹੀ ਕਰਲੋ ਐਕਸਰਸਾਈਜ਼ ਹਨਾ
ਕਰ ਪਾਂਦੇ ਆ ਘਰ ਆਲਸ ਆ ਜਾਂਦਾ ਏ ਦਸ ਮਿੰਟ ਕਰਦੇ ਸਾਨੂੰ ਥਕਾਵਟ ਪਤਾ ਕੀ ਹੁੰਦਾ ਪਾਰਕ ਵਿੱਚ ਜਾਂਣੇ ਆ ਅਸੀਂ ਇੱਕ ਦੂਜੇ ਨੂੰ ਦੇਖਦੇ ਆ ਨਾ ਇੱਕ ਦੂਜੇ ਨੂੰ ਦੇਖ ਕੇ ਸਾਨੂੰ ਇਹ ਲੱਗਦਾ ਕਿ ਨਹੀਂ ਯਾਰ ਤੂੰ ਅੱਗੇ ਨਿਕਲੀ ਅਸੀਂ ਵੀ ਸੋ ਅੱਗੇ ਨਿਕਲੀ ਅਸੀਂ ਵੀ ਉਹ ਕਰ ਰਹੇ ਤੇ ਅਸੀਂ ਵੀ ਕਰਦੇ ਆ ਹੈਨਾ
ਹੋਰ ਕੀ ਹੁਣ ਕਈ ਲੋਕ ਜੋਗਿੰਗ ਵਗੈਰਾ ਕਰਦੇ ਆ ਹਨਾ ਉਹ ਵੀ ਹੁਣ ਦਾਂ ਵੀ ਉਹਨਾਂ ਦੀ ਲੈਗਜ਼ ਵੀ ਸਹੀ ਰਹਿੰਦੀਆਂ ਨੇ ਫਿਰ ਪ੍ਰੋਪਰ ਵਰਕ ਵੀ ਕਰਦੀਆਂ ਚੱਲਦੀਆਂ ਪ੍ਰੋਪਰ ਲੈਗਸ ਵੀ
ਹਾਂਜੀ ਹਾਂਜੀ ਹਾਂਜੀ ਅੱਜ ਕੱਲ ਉਹ ਵੀ ਹਾਂ ਓ ਇੱਕ ਗੋਲ ਮਿਸ਼ ਹਾਂਜੀ ਬਲੱਡ ਸਰਕੂਲੇਸ਼ਨ ਸਹੀ ਗੱਲ ਹੈ ਸਹੀ ਗੱਲ ਹੈ ਹਾਂ ਵੈਸੇ ਸਹੀ ਰਹਿੰਦਾ ਬੰਦਾ ਹੂੰ ਬਈ ਇਹ ਸਹੀ ਤਾਂ ਹੀ ਕਹਿੰਦੇ ਕਿ ਤੁਸੀਂ ਸੈਰ ਜ਼ਰੂਰ ਕਰਿਆ ਕਰੋ ਸੈਰ ਨਾਲ ਨਾ ਕਈ ਬੋਡੀ ਐਕਟਿਵ ਰਹਿੰਦੀ ਹੈ ਔਰ ਜਿਹੜੀਆਂ ਕਹਿੰਦੀਆਂ ਨਾ ਜਿਵੇਂ ਬਲੱਡ ਸਰਕੂਲੇਸ਼ਨ ਜਾਂ ਕੁਛ ਮਾਸਪੇਸ਼ੀਆਂ ਜਿਹਨਾਂ ਦੀ ਕਮਜ਼ੋਰ ਹੋਈਆਂ ਹੁੰਦੀਆਂ ਨੇ ਉਹਦੇ ਨਾਲ ਕਰਨ ਨਾਲ ਥੋੜੀ ਸਰੀਰ ਠੀਕ ਰਹਿੰਦਾ ਵਾ ਸਰੀਰ ਨੂੰ
ਹੋਰ ਕੇ, ਔਰ ਹੁਣ ਜਿਵੇਂ ਘਾਹ ਦੇ ਗ੍ਰੀਨ ਗ੍ਰਾਸ ਤੇ ਘਾਹ ਤੇ ਆਪਾਂ ਚੱਲਦੇ ਹਾਂ ਹਨਾ, ਫੇਰ ਓਦੇ ਨਾਲ ਕੀ ਨੰਗੇ ਪੈਰ ਅਗਰ ਤੁਰਾਂਗੇ, ਤਾਂ ਅੱਖਾਂ ਦੀ ਰੋਸ਼ਨੀ ਵੱਧ
ਹਾਂਜੀ-ਹਾਂਜੀ, ਅੱਖਾਂ ਦੀ ਰੋਸ਼ਨੀ ਨਾਲ ਵੱਧਦੀ ਐ, ਹਾਂ, ਇੱਕ ਓ ਤਾੜੀਆਂ ਵਾਲੀ ਵੀ ਕਰਦੇ ਨੇ ਐਕਸਸਾਈਜ਼ ਕਰਦੇ ਨੇ ਹੱਥਾਂ ਨਾਲ। ਉਦੇ ਨਾਲ ਵੀ ਕੈਂਦੇ ਐ ਕਿ ਹਾਂ, ਉਦੇ ਨਾਲ ਵੀ ਤੇ ਅੱਖਾਂ-ਅੱਖਾਂ ਨਾਲ ਅੱਖਾਂ ਦੀ ਹੀ ਜਿਆਦਾਤਰ ਓ, ਠੀਕ ਰੈਂਦੀ ਆ ਓਦੇ ਨਾਲ ਨਾ
ਹਾਂਜੀ, ਐਕਸਸਾਈਜ਼ਸ ਤਾਂ ਮੀਨਜ਼ ਬੋਹਤ ਜ਼ਾਅਦਾ ਨਈਂ ਵੀ ਆਪਣੇ ਬੈਨੀਫਿਟ ਦੇ ਲਈ ਆਪਾਂ ਕੇੜੀ ਯੂਸ ਕਰਦੇ ਆਂ, ਹਨਾ ਵੀ? ਕੇੜੀ ਕਰਦੇ ਆਂ, ਕੋਈ ਨਾ ਕੋਈ ਚਾਏ ਡੇਲੀ ਦੋ ਤਿੰਨ ਕਰੋ ਬਟ ਐਕਸਸਾਈਜ਼ ਦਾ, ਪਾਟ ਬਣਾਓ ਲਾਈਫ ਦਾ ਕਿ ਡੇਲੀ ਦਾ ਪਾਟ ਬਣਾਓ ਐਕਸਸਾਈਜ਼ ਨੂੰ। ਹੋਰ ਕੈਕਿ ਬੋਡੀ ਨੂੰ ਵੀ ਓ ਵੀ ਐਦਾਂ ਹੋਵੇ ਨਾ ਵੀ, ਮੋਰਨਿੰਗ ਟਾਈਮ ਹੋਵੇ ਸਵੇਰੇ ਖੁੱਲੇ ਦੇ ਵਿੱਚ ਹੋਵੇ ਬਾਹਰ ਹਨਾ ਵੀ, ਓਨਾਂ ਨੂੰ ਆਪਣੀ ਬੋਡੀ ਵੀ ਫਿੱਟ ਰਏਗੀ ਫੇਰ, ਥੋੜਾ ਬੋੜ੍ਹਾ ਪਸੀਨਾ ਵੀ ਆਣਾ ਚਾਈਦਾ।
ਪਸੀਨਾ ਆਣਾ ਜਾਅਦਾ ਓਈ ਨਾ, ਉਸ ਤਰ੍ਹਾਂ ਤੇ ਪਸੀਨਾ ਆਂਦਾ ਈ ਨੀ ਐ, ਜਾਅਦਾ ਵਅਕ ਆਊਟ ਕਰਾਂਗੇ ਤੇ ਪਸੀਨ ਜੀਨਾ ਉਦੇ ਨਾਲ ਈ ਆਂਦਾ ਵੈ, ਹਾਂ ਹੁਣ ਤੇ ਵੈਸੇ ਵੀ ਅੱਜ ਅੱਜ ਕੱਲ੍ਹ ਲੋਕੀ ਜਾ਼ਅਦਾ ਜਿੰਮ 'ਚ ਆਣਾ ਜਾਅਦਾ ਸ਼ੁਰੂ ਕਰ ਦਿੱਤਾ ਐ, ਜਿੰਮ 'ਚ ਆਂਦੇ ਨੇ, ਪਾਰਕ 'ਚ ਵੀ ਘੱਟ ਈ ਲੋਕੀ ਮੈਂ ਦੇਖਦੀ ਆਂ ਕਿ ਜਿਵੇਂ, ਸਾਡੇ ਵਰਗੇ ਜਨਰੇਸ਼ਨ ਦੇ ਲੋਕੀ ਘੱਟ ਜਾਂਦੇ ਨੇ ਓੱਥੇ ਯੋਗਾ ਵਗੈਰਾ, ਅਹ ਜਿੰਮ ਜਾਂਦੇ ਨੇ ਓੱਥੇ ਯੋਗਾ ਕਰਦੇ ਨੇ, ਅੱਜ ਕੱਲ੍ਹ ਕਿੰਨੀ ਐਕਸਸਾਈਜ਼ ਚੱਲੀਆਂ ਯੋਗਾ
ਓੱਥੇ ਐਵੇਂ ਆ ਵੀ ਜਿੰਮਾਂ ਚ ਕਰਨਾ ਸੌਖਾ ਲੱਗਦਾ ਵੀ, ਓਥ ਉੱਥੇ ਪਸੀਨਾ ਨੀ ਆਂਦਾ ਬੋਡੀ ਨੂੰ ਏਸੀ ਨਾਲ ਚੱਲ
ਇਸ ਨਾਲ ਚੱਲਣਾ, ਹਾਂਜੀ, ਹਾਂਜੀ ਓਦੇ ਨਾਲ ਵੀ, ਹਾਂ ਓਦੇ ਕਰਕੇ ਹੋ ਜਾਂਦਾ, ਹਾਂ ਹਾਂ ਸਹੀ ਗੱਲ, ਹਾ। ਪਰ ਐ ਵੀ ਹੈ ਕਿ ਕਾਫ਼ੀ ਸਾਰੀਆਂ ਮਸ਼ੀਨਾਂ ਹੁੰਦੀਆਂ ਨਾ ਉੱਥੇ। ਤੇ ਬੰਦਾ ਕਹਿੰਦਾ ਕਿ ਚੱਲ। ਵਨ ਬਾਏ ਵਨ, ਹਰ ਮਸ਼ੀਨ ਦੇ ਵਿੱਚ ਅਸੀਂ ਕਰਾਂਗੇ ਤੇ ਥੋੜਾ ਜਿਹਾ ਸਾਡੀ ਬੋਡੀ, ਮਤਲਬ ਜੋ ਅਸੀਂ ਪਾਰਕ 'ਚ ਨਹੀਂ ਮਿਲਦਾ, ਸਾਨੂੰ ਇੱਥੇ ਜਿੰਮ ਤੇ ਜਿਆਦਾ ਮਿਲੇ।
ਹੋਰ ਕੀ ਨਹੀਂ ਤਾਂ ਹੈ, ਹਾਂਜੀ।
ਸਰੀਰ ਨੂੰ ਸਹੀ ਰੱਖਣਾ ਮਤਲਬ ਆਪਣੇ ਹੱਥ ਵਿੱਚ ਹੁੰਦਾ ਹੈ, ਕਿ ਬੰਦਾ ਚਲੋ ਜਿਸ ਤਰ੍ਹਾਂ ਵੀ ਆਪਣੇ ਸਰੀਰ ਨੂੰ, ਆਪ, ਨੂੰ ਸਹੀ ਰੱਖੇ। ਕਿਉਂਕਿ ਇੱਕ ਵਾਰੀ ਮੋਟਾਪਾ ਆ ਜੇ ਜਲਦੀ ਠੀਕ ਨੀ ਹੁੰਦਾ ਪਹਿਲੀ ਗੱਲ। ਅੱਛਾ।
ਹਾਂਜੀ, ਇਹ ਤਾਂ ਹੈ।
ਸਰੀਰ ਵੀ ਇੱਕ ਬਹੁਤ ਅੱਛੀ ਹੈ, ਕਿ ਐਕਸਰਸਾਈਜ਼ ਕਰਦੇ ਰਹਿਣ ਲੋਕੀ।
ਹਾਂਜੀ। ਉਹੀ ਹੈ ਵੀ ਅਗਰ ਸਿਹਤ ਤੋਂ ਬਿਨਾਂ ਤਾਂ ਆਪਾਂ ਕੁੱਛ ਕਰ ਵੀ ਨਹੀਂ ਸਕਦੇ, ਅਗਰ ਸਿਹਤ ਸਹੀ ਹੈ, ਤਾਂ
ਸਹੀ ਗੱਲ ਹੈ, ਸਿਹਤ ਹੀ ਪਹਿਲੇ, ਹਾਂ ਸਿਹਤ ਨਾਲ ਸਭ ਕੁੱਛ। ਚੰਗਾਂ, ਸਿਹਤ ਤਾਂ ਹੀ ਹੈ ਸਭ। ਵੀ ਸ ਸਭ ਕੁਛ ਠੀਕ ਹੈ, ਨਹੀਂ ਤੇ ਨਹੀਂ ਕੁੱਛ ਵੀ ਹਾਂ, ਨਾਂ।
ਅਗਰ ਸਿਹਤ ਸਹੀ ਹੋਏਗੀ ਤਾਂ ਹੀ ਆਪਾਂ ਕੋਈ ਹੋਰ ਕੰਮ ਕਰ ਪਾਵਾਂਗੇ। ਹੈਨਾ, ਹੋਰ ਕੀ।
ਦੇ ਕੰਮ ਵੀ ਅਗਰ ਸਿਹਤ ਠੀਕ ਹੈ ਤੇ ਘਰ ਦੇ ਕੰਮ ਵੀ ਹੁੰਦੇ ਨੇ ਨਹੀਂ ਸਿਹਤ ਠੀਕ ਕੁਛ ਵੀ ਚੰਗਾ ਨਹੀਂ ਲੱਗਦਾ, ਕੁਛ ਵੀ ਚੰਗਾ। ਚਾਹੇ ਉਹ ਸਿਰ ਦਰਦ ਚ ਕਿਉਂ ਨਾ ਹੋਵੇ ਸ ਦਰਦ ਜਦੋ ਵੀ ਹੋਵੇ ਨਾ ਬੰਦਾ ਕੁਛ ਮਨ ਨੀ ਕਰਦਾ।
ਹੋਰ ਵੀਕਨੈਸ ਰਹਿੰਦੀ ਹੈ ਨਾ ਫੇਰ ਵੀਕਨੈਸ। ਹੋ ਜਾਂਦੀ ਹੈ। ਟਾਇਰਡਨੈਸ ਫੀਲ ਹੁੰਦੀ ਆ ਹੋਰ ਕਿਆ।
ਔਵਰਨੇਸ। ਸਰੀਰ ਹੀ ਸਭ ਕੁਛ ਐ, ਸਰੀਰ ਐਤੇ ਸਭ ਕੁਛ ਐ ਨਹੀਂ ਤੇ ਕੁਛ ਵੀ ਨੀ ਐ।
ਹਾਂਜੀ, ਨਹੀਂ ਫ਼ੇਰ ਕਈਦਾ ਤਾਂ ਦੂਜੇ ਤੇ ਫੇਰ ਬਹੁਤ
ਬੋਝ ਬਣ ਜਾਂਦਾ ਹਾਂ। ਇਸ ਲਈ ਕਹਿੰਦੇ ਸਰੀਰ ਨੂੰ ਫਿਟ ਰੱਖੋ। ਟਾਈਮ ਸਿਰ ਸੋਵੋ, ਟਾਈਮ ਸਿਰ ਉੱਠੋ। ਅੱਜ-ਕੱਲ੍ਹ ਟਾਈਮ ਸਿਰ ਨਾ ਕੋਈ ਸੋ ਰਿਹਾ ਨਾ ਕੋਈ ਉੱਠ ਰਿਹਾ। ਤੇ ਉਹੀ ਨਾ ਬੋਡੀ ਸਾਰੀ ਉਹਦੇ ਨਾਲ ਹੀ ਖ਼ਰਾਬ ਹੋ ਰਹੀ ਹੈ। ਸਮ ਹਾਂ ਸਮੇਂ ਸਿਰ ਉਠੋ। ਬੰਦਾ ਐਕਸਰਸਾਈਜ਼ ਕਰਦਾ, ਯੋਗਾ ਕਰਦਾ, ਕੁਛ ਕਰਦਾ ਹੈ ਨਾ ਉੱਠੇ ਤੇ ਬੈਡ ਤੇ ਪਿਆ ਰਿਹਾ ਬੰਦਾ ਕੁੱਛ ਵੀ ਨੀ ਹੈ। ਫਿਰ ਉਹੀ ਐ ਧੁੱਪ ਚਾੜੀ ਗਈ ਕੌਣ ਜਾਂਦਾ ਪਾਰਕਾਂ ਦੇ ਵਿੱਚ ਕੋਈ ਵੀ ਨੀ ਜਾਂਦਾ, ਆ ਚਲੋ।
ਹਾਂਜੀ।
ਸ਼ਸ਼ੀਕਾਲ। ਹਾਂਜੀ, ਮੈਨੂੰ ਵੀ, ਠੀਕ ਐ, ਸ਼ਸ਼ੀਕਾਲ।